ਜੀ-ਜੀ।
ਜੀ, ਸਤਿ ਸ਼੍ਰੀ ਅਕਾਲ।
ਕੀ ਹਾਲ ਹੈ, ਹਾਂਜੀ ਵਧੀਆ ਤੁਸੀ ਸੁਣਾਓ।
ਬਸ-ਬਸ ਚੱਲ ਰਹੀ ਹੈ ਜੀ ਗੱਡੀ। ਹੋਰ ਸੁੰਨਾਔ ਕੀ ਚੱਲ ਰਿਹਾ?
ਬਸ ਕੁਛ ਨੀ ਹਹਣੇ ਰੋਟੀ ਖਾਂਦੀ ਸੀ, ਤੇ ਬਸ ਟਹਿਲਦੀ ਪੀ ਸੀ ਬਾਹਰ ਹੂੰ। ਹੂੰ। ਖਾ ਲਈ ਤੁਸੀਂ ਰੋਟੀ।
ਰੁਟੀ ਖਾ ਕੇ ਬਸ ਲੇਟੇ ਹੀ ਹਾਂ ਮੈਂ ਚਲੋ ਇੰਨੇ ਗੱਲ ਕਰ ਲਇਏ ਕਿਸੇ ਨਾਲ ਥੋੜ੍ਹੀ ਬਹੁਤੀ ਗੱਲ ਹੋਜੇ। ਹੋਰ ਸੁਣਾਔ, ਗਡੋ ਡੋਗੀ ਬੋਲ
ਉਹ ਬੱਸ ਬਾਹਰ ਟਹਿਲ ਦੇ ਪਏ ਨਾ ਗਲੀ ਏਚ ਹੈਗਾ।
ਅੱਛਾ, ਗਲੀ ਵਿਚ ਹੈਗਾ।
ਹਾਂਜੀ ਹੋਰ
ਤੁਸੀਂ।
ਮੈਂ
ਮੈਂ ਤਾਂ ਓਨਲਾਈਨ ਥੋੜ੍ਹਾ ਬਹੁਤ ਸ਼ੁਰੂ ਕੀਤਾ ਸੀ ਕੰਮ
ਕੁਛ ਸਾਨੂੰ ਵੀ ਦੱਸੋ ਕੰਮ ਕੁਮ ਬੜਾ ਕੰਮ ਦਾ ਬੜਾ ਮੰਨਦਾ ਹੈਗਾ।
ਅੱਛਾ ਓਨਲਾਈਨ ਹੀ ਚੱਲਦਾ ਪਿਆ ਅੱਜ ਕੱਲ ਤਾਂ ਬਸ ਓਨਲਾਈਨ ਦਾ ਜ਼ਮਾਨਾ ਵੇ ਓਨਲਾਈਨ ਕੱਪੜੇ ਦਾ ਕਰੋ। ਯਾ ਜੋ ਵੀ ਕਰ ਲਓ ਔਨਲਾਈਨ ਤਾਂ ਸਭ ਚੱਲਦਾ ਹੀ ਆ ਅੱਜ ਕੱਲ੍ਹ
ਅੱਛਾ।
ਹਾਂਜੀ, ਹਾਂਜੀ
ਹੂੰ, ਨਹੀਂ ਤਾਂਵੀ ਕੋਈ ਤਾਂ ਸਲਾ ਦਿਓ ਕੰਮ ਕਿਹੜੇ ਕੰਮ ਚ ਫਾਇਦੇ।
ਕੰਮ ਦੇਖੋ ਸਭ ਤੋਂ ਅੱਛਾ ਖਾਣ ਪੀਣ ਦਾ ਚੱਲਦਾ ਪਿਆ। ਖਾਣ ਪੀਣ ਦਾ ਕੰਮ ਸ਼ੁਰੂ ਕਰੋ ਨਾਲ ਆਪਣਾ ਆਪ ਹਾਂ ਚੱਲਦਾ।
ਅੱਛਾ, ਔਨਲਾਈਨ ਕਿਵੇਂ ਚੱਲਦਾ।
ਅੱਜ ਕੱਲ੍ਹ ਲੋਕ ਕਿ ਬਸ ਗਰਮੀ ਚ ਬਾਹਰ ਨਿਕਲਣਾ ਜਾਂਦੇ ਤੇ ਆਪਣਾ ਘਰ ਬਹਿ ਕੇ ਮੰਗਵਾਉਂਦੇ ਨੇ ਸਮਾਨ, ਹਾਂ ਜਮੈਟੋ ਵਗੈਰਾ ਤੇ ਹੋਰ
ਅੱਛਾ ਫਿਰ ਉਹਨਾਂ ਨਾਲ ਕੋਂਟੈਕਟ ਵਗੈਰਾ ਕਿਵੇਂ ਹੁੰਦਾ ਨੇ ਜਮੈਂਟੋ ਵਾਲਿਆਂ ਨਾਲ
ਫੋਨ ਕਰੋ ਬਸ ਉਹਨਾਂ ਨੂੰ ਫ਼ੋਨ ਕਰੋ ਇੱਕ ਵਾਰ ਆਣਗੇ ਤੁਹਾਡਾ ਫਿਰ ਲੈ ਜਾਣਗੇ ਸਮਾਨ
ਅੱਛਾ
ਹਾਂਜੀ ਹਾਂਜੀ
ਹੂੰ ਖਾਣ ਪੀਣ ਦਾ ਸ਼ੁਰੂ ਕਰ ਲੈਂਦੇ ਹਾਂ
ਖਾਣ ਪੀਣ ਦਾ ਹੀ ਆਪਣਾ ਜੋ ਮਰਜੀ ਕਰੋ ਮੋਮੋਸ ਅੱਜ ਕੱਲ ਸਭ ਦੇ ਫੇਵਰੇਟ ਨੇ ਮੋਮੋਸ ਹੋ ਗਏ ਚਾਂਪ ਹੋ ਗਈ, ਸਪਰਿੰਗ ਰੋਲ ਵਗੈਰਾ ਹੋ ਗਏ, ਫਾਸਟ ਫੂਡ ਹੀ ਚੱਲਦਾ ਏ ਅੱਜ ਕੱਲ੍ਹ ਬੱਚੇ ਜ਼ਿਆਦਾਤਰ ਇਹੀ ਖਾਂਦੇ ਨੇ ਛੁੱਟੀਆਂ ਨੇ ਵੈਸੇ ਘਰ ਬੈਠੇ ਬੈਠੇ ਔਡਰ ਕਰਦੇ ਨੇ ਅਸੀਂ ਤਾਂ ਇਹੀ ਕਰਨੇ ਹਾਂ ਘਰ ਬੈਠੇ ਆਪਣਾ ਬੱਚਿਆਂ ਅ ਮੰਗਵਾਉਂਦੇ ਨੇ ਕਈ ਤੇ ਅਸੀਂ ਬਣਾ ਕੇ ਦੇ ਦੇਈਦਾ ਹਾਂਜੀ
ਅੱਛਾ
ਥੋੜਾ ਬਹੁਤ ਸਮਾਨ ਤਿਆਰ ਰੱਖਣੇ ਆਾ ਬਰਗਰ ਵੀ ਬਣਾ ਲੈਂਣੇ ਹਾਂ। ਤੇ ਸਪਰਿੰਗ ਰੋਲ ਬਣਾਣੇ ਹਾਂ। ਤੇ ਇੱਕ ਮੋਮੋਸ ਬਸ ਅਤੇ
ਹਮ
ਜਿਆਦਾ ਖਲੇਰਾ ਪਾਵ ਸਮਾਨ ਖ਼ਰਾਬ ਹੋ ਜਾਂਦਾ ਨਾ, ਵਿਕੇ ਤੇ ਹਾਂਜੀ ਹਾਂਜੀ
ਚਲੋ ਕੋਈ ਨਹੀਂ ਅਸੀਂ ਵੀ ਮੈਂ ਸ਼ੁਰੂ ਕਰਨਾ ਫਿਰ, ਲੇਬਰ ਕਿਵੇਂ ਲੇਬਰ ਕਿੱਥੋਂ ਮਿਲਲੇਗੀ ਹੈ
ਲੇਬਰ ਤਾਂ ਹੈ ਹੁਣ ਤੁਹਾਨੂੰ ਆਪੇ ਇੰਤਜ਼ਾਮ ਕਰਨਾ ਪਏਗਾ, ਅਸੀਂ ਤਾਂ ਆਪੇ ਹੀ ਬਣਾਉਂਦੇ ਹਾਂ ਬਈ
ਅੱਛਾ
ਹਾਂਜੀ
ਨਹੀਂ
ਪਾਸਤਾ ਕਰਲੋ ਨਾ ਪਾਸਤਾ ਸ਼ੁਰੂ ਕਰ ਲਓ ਜੋ ਕੋਈ ਸਾਨੂੰ ਆਰਡਰ ਆਉਂਦਾ ਤਾਂ ਆਉਂਦਾ ਕਰਾਂਗੇ ਬਣਾਉਣਾ ਆਉਂਦਾ ਆਏ -ਹਾਏ ਮੈਂ ਤੁਹਾਨੂੰ ਸਿਖਾ ਦਾਂਗੀ ਇਹਦੇ ਚ' ਕਿਹੜੀ ਗੱਲ ਹੈ
ਪਰ ਉਹ ਇੱਕ ਕੁਆਂਟਿਟੀ ਵੀ ਚਾਹੀਦੀ ਹੈ ਨਾ, ਬੰਦਾ ਕਵੇ ਮੰਨ ਲਓ ਕਿੰਨੇ ਗਾਹਕ ਖਲੋਤੇ ਹੋਣ
ਹਾਂਜੀ, ਇਹ ਤਾਂ ਹੁਣ ਤੁਹਾਨੂੰ ਥੋੜਾ ਆਪੇ ਹੀ ਵੇਖੋ ਕਰਨਾ ਪਏ ਅੱਛਾ
ਨਹੀਂ, ਇੱਕ -ਦੋ ਬੰਦੇ ਰੱਖਣੇ ਨੇ ਅਸੀਂ ਬੰਦੇ ਨੌਕਰਾ ਗਰਮੀਚ ਬੰਦਾ ਆਪ ਥੋੜ੍ਹੀ ਬਣਾਏਗਾ।
ਹਾਂ, ਨਹੀਂ ਵੇਖੋ ਮਿਹਨਤ ਕਰਾਂਗੇ ਤੇ ਫਲ ਤਾਂ ਮਿਲਦਾ ਹੀ ਹੈ ਨਾ ਵੇਖੋ, ਮਿਹਨਤ ਤਾਂ ਕਰਨੀ ਚਾਹੀਦੀ ਹੈ ਹਾਂਜੀ
ਦਾ ਮੈ ਨਾ ਉਹ ਵੈਲਿਊ ਨਹੀਂ ਆਉਦੀ, ਬੰਦਾ ਵਧੀਆ ਬੈਠਾ ਹੋਵੇ ਔਡਰ ਲੈ ਆਵੇ ਬਣਾ
ਆਹ ਫੇਰ ਇਸ ਤਰ੍ਹਾਂ ਦਾ ਫਿਰ ਤੁਹਾਨੂੰ ਸ਼ੋਪ ਤੇ ਕਰਨਾ ਪਏਗਾ, ਆਪਣਾ ਦੁਕਾਨ
ਆਹ ਕਿਰਾਏ ਤੇ ਦਵਾਨ ਲੈ ਲ
ਹਾਂਜੀ, ਹਾਂਜੀ ਉਹ ਤੁਸੀਂ ਕਰ ਸਕਦੇ ਹੋ ਕਿਉਂਕਿ, ਵੇਖੋ ਅੱਜ -ਕੱਲ ਤਾਂ ਖਾਣ ਪੀਣ ਦਾ ਸਭ ਵਧੀਆ ਵੇ ਤੇ, ਛੁਟੀਆਂ ਨੇ ਬੱਚੇ ਹੋਰ ਕੁਛ ਖਾਂਦੇ ਹੀ ਨੀ ਘਾਰੋ ਬਸ ਠੰਡੇ ਪਾਣੀ ਪਾਣੀ ਪੀ ਕੇ ਤੁਸੀਂ ਉਹੋ ਨਾਲ ਕੋਲਡ ਕੋਫ਼ੀ ਅਸੀਂ ਕੋਲਡ ਕੌਫ਼ੀ ਬਣਾ ਰੱਖੀ ਜੀ, ਕੋਲਡ ਕੋਫ਼ੀ, ਹੋਟ- ਕੋਫ਼ੀ ਜੇ ਕਿਸੇ ਨੇ ਲੈਣੀ ਹੋ ਤੇ, ਕਈ ਆ ਜਾਂਦੇ ਨੇ ਘਰ ਵੀ ਆ ਜਾਂਦੇ ਨੇ ਕਈ ਹਾਨੇ ਕੋਈ ਐਸੀ ਗੱਲ ਨਹੀ ਹੈਗੀ। ਆਪਣੇ ਜੋ ਨਾ ਆਪਣੇ ਘਰ ਦੇ ਅੱਗੇ ਛੋਟੀ ਜਿਹੀ ਜਗ੍ਹਾ ਵੇ ਅਸੀਂ ਉਨੇ ਈ ਏਰੀਏ ਚ' ਕੀਤਾ ਦਾ ਬਸ ਅਸੀਂ ਤਾਂ ਅੰਦਰ ਹੀ ਆਉਦੇ ਹਾਂ ਬਾਹਰ ਜੈਂਟਸ ਹੁੰਦੇ ਮੇਰਾ ਬੇਟਾ ਹੁੰਦਾ ਕਈ ਵਾਰ ਬਾਹਰ ਕਈ ਵਾਰ ਹਸਬੈਂਡ ਹੁੰਦੇ ਨੇ ਉਹ ਬਾਹਰ ਇਹ ਦੇ ਦੰਦੇ ਨੇ ਔਡਰ ਲੈਂਦੇ ਨੇ ਤੇ ਫਿਰ ਅਸੀਂ ਬਣਾ ਬਣਿਆ ਜਿਵੇਂ ਦੱਸ ਪੰਦਰਾਂ ਮਿੰਟ ਚ'ਬਣਦਾ ਤੇ ਫਿਰ ਬਣਾ ਕੇ ਅਸੀ ਬਾਹਰ ਭੇਜ ਦਿਨੇ ਆ
ਹੋਰ ਉਹਦੀ ਅਸੀਂ ਵੀ ਕਰਨਾ ਸ਼ੁਰੂ ਆ ਆਈਓ ਸ਼ੁਰੂ ਕਰਨੇ ਆ
ਓਨਲਾਈਨ ਵੀ ਹਾਂ ਤੁਸੀਂ ਆਓ ਕਿਉਂ ਨਹੀਂ ਤੁਹਾਨੂੰ ਵੀ ਖਾਵਾਂਗੇ
ਹਮ ਬਸ ਲਗੇ ਪਏ ਲੇਵਰ ਕੱਲ੍ਹ ਤੁਹਾਡੇ ਕੋਲ ਅਗਰ ਬੰਦੇ ਹੋਏਗੀ ਲੇਵਰ ਤੁਹਾਡੇ ਕੋਲ ਤਾਂ ਮੈਨੂੰ ਦੱਸਨਾ
ਹਾਂਜੀ ਹਾਂਜੀ ਕਿਉਂਕਿ ਵੇਖੋ ਬਈ ਆ ਜੇ ਇਸ ਤੁਸੀਂ ਆਪਣਾ ਘਰ ਤਿਆਰ ਕਰਾ ਕੇ ਓਨਲਾਈਨ ਕਰ ਸਕਦੇ ਹੋ ਸੇਲ
ਆਹੋ ਨਹੀਂ ਪਹਿਲੇ ਤਾਂ ਅਸੀਂ ਨਹੀਂ ਅਸੀਂ ਵੱਡੇ ਬਾਜ਼ਾਰ 'ਚ ਕਰਾਂਗੇ ਸ਼ੋਪ ਲੈ ਕੇ
ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਹੈ।
ਮੈਂ ਕਿਹਾ ਅਸੀਂ ਬਾਜ਼ਾਰ ਚ ਕਰਾਂਗੇ ਸ਼ੋਪ ਲੈ ਕੇ ਕੰਮ
ਹਾਂਜੀ ਹਾਂਜੀ ਬਾਜ਼ਾਰ ਤਾਂ ਬੜਾ ਤਾ ਕੋਈ ਮੇਨ ਰੋਡ ਉਤੇ ਸ਼ੁਰੂ ਕਰ ਦੋ ਇਹ ਚੀਜ਼ ਵੇਖੋ ਲੋਕਾਂ ਨੇ ਖਾਣ ਹੀ ਖਾਣੀ ਆਪਣਾ ਸਫ਼ਾਈ ਨਾਲ ਬਣਾਓ ਤੇ ਸਫ਼ਾਈ ਨਾਲ ਦਿਓ ਕਿਉਂਕਿ ਵੇਖੋ ਸਫਾਈ ਵੇਖ ਕੇ ਹਰ ਬੰਦਾ
ਨਹੀਂ ਇਓ ਕੰਮ ਵੇਖਦੇ ਆ ਕੱਲ ਤੋਂ ਆਉਂਦੇ ਆ ਇੱਕ ਵਾਰ
ਆਵਾਜ਼ ਬਿਲਕੁਲ ਬੰਦ ਹੋ ਗਈ ਤੁਹਾਡੀ
ਹੈਲੋ ਹੁਣ ਆ ਰਹੀ ਹੈ
ਹਾਂ ਆ ਰਹੀ ਹੈ ਬੜੀ ਸਲੋਅ ਆ ਰਹੀ ਹੈ
ਪਤਾ ਨੀ ਮੇਰੇ ਫੋਨ ਹੀ ਪ੍ਰੋਬਲਮ ਹੈ ਕਿ ਮੈਨੂੰ ਲੱਗਦਾ ਹੁਣ
ਅੱਛਾ ਹਾਂ ਹੁਣ ਥੋੜੀ ਸਹੀ ਲੱਗਦੀ ਪਈ
ਅੱਛਾ ਬਸ ਮੈਂ ਫੋਨ ਬਦਲਣਾ ਤਾਂ ਹੈਗਾ ਹੁਣ ਮੇਰੇ ਕੋਲ ਅਜੇ ਇੰਨਾ ਬਹਿਲ ਹੈ ਨਹੀਂ ਬਚਦਾ ਐ ਨਹੀਂ ਕੁਛ
ਕਿਹੜਾ ਫੋਨ ਲੈਣਾ ਆਈਫ਼ੋਨ
ਨਹੀਂ ਨਹੀਂ ਆਈਫੋਨ ਨੀ ਇੰਨੇ ਪੈ ਕਿੱਥੋਂ ਆਏ ਜੀ ਦਸ ਬਾਰ੍ਹਾਂ ਹਜ਼ਾਰ ਫੋਨ ਲੇ ਲਂਗੇ
ਅੱਛਾ
ਹਾਂ ਆਈਫੋਨ ਤੇ ਬੜਾ ਮਹਿੰਗਾ ਆਦਾ ਹੈ। ਆਈਫੋਨ ਤਾਂ ਸੱਠ ਸੱਤਰ
ਆਵਾਜ਼ ਫਿਰ ਨਹੀਂ ਆ ਰਹੀ। ਤੁਹਾਡੀ
ਆਈਫੋਨ, ਮੈਂ ਕਿਹਾ ਸੱਠ-ਸੱਤਰ ਹਜ਼ਾਰ ਤੋਂ ਘੱਟ ਨਹੀਂ ਹੈਗਾ।
ਹਾਂਜੀ-ਹਾਂਜੀ ਫੋਨ ਤਾਂ ਦੇਖੋ, ਮਹਿੰਗੇ ਹੈ ਹੀ ਨੇ। ਰੋਜ਼ ਹੀ ਮਾਰ- -ਕੀਤੇ ਨਵੇਂ ਫੋਨ ਆ ਰਿਹਾ, ਕਦੀ ਕੋਈ ਆ ਰਿਹਾ, ਕਦੀ ਕੋਈ ਆ ਰਿਹਾ।
ਵੇਖਾਂਗੇ, ਪੰਦਰਾਂ-ਸੋਲਾਂ ਹਜ਼ਾਰ ਤੱਕ ਲੈ ਲਾਂਗੇ, ਕਿਸ਼ਤਾਂ ਤੇ ਕਢਾਲਾਂਗੇ।
ਹਾਂਜੀ-ਹਾਂਜੀ ਆਹ ਕਿਸ਼ਤਾਂ ਇਹ ਤਾਂ ਨਿਕਲ ਹੀ ਜਾਂਦਾ।
ਆਹ ਹਜ਼ਾਰ ਰੁਪਏ ਮਹੀਨਾ ਕਿਸ਼ਤ, ਹਾਂ। ਹੋਰ ਸੁਣਾਓ।
ਹੋਰ ਬਸ, ਸੁਣਾਓ।
ਕੀ ਚੱਲ ਰਿਹਾ ਤੁਸੀ
ਨਹੀਂ, ਤੁਸੀਂ ਔਨਲਾਈਨ ਕੁਛ ਵੀ ਕੰਮ ਕਰ ਸਕਦੇ ਹੋ। ਸਕਦੇ ਓ।
ਹੂੰ
ਬਹੁਤ ਫਾਇਦਾ ਵਾ।
ਅੱਛਾ। ਹੋਰ, ਤੁਸੀਂ ਲੰਗਰ ਪਾਣੀ ਛਕ ਲਿਆ।
ਹਾਂਜੀ।
ਰੋਟੀ ਖਾ ਲਈ, ਮੈਂ ਕਿਹਾ,
ਹਾਂਜੀ, ਅਸੀਂ ਤਾਂ ਖਾ ਲਈ ਰੋਟੀ।
ਅੱਛਾ।
ਹੂੰ
ਕੀ ਬਣਾਇਆ ਸੀਗਾ।
ਬਸ ਉਹ ਤੁਹਾਨੂੰ ਕਹਿੰਦੀ ਪਈ ਆ ਆਰਡਰ ਆਇਆ ਸੀ ਕਿਸੇ ਦਾ ਸਪਰਿੰਗ ਰੋਲ ਦਾ।
ਅੱਛਾ।
ਹਾਂਜੀ, ਉਹ ਫਿਰ ਅਸੀਂ ਆਪਣੇ ਅਸੇ ਵੀ ਸੇ ਵੀ ਇੱਕ-ਇੱਕ ਫਰਾਈ ਕਰ ਲਿਆ ਨਾਲ।
ਅੱਛਾ।
ਹਾਂਜੀ, ਮੇਰੀ ਗੁੜੀਆ ਨੇ ਤੇ ਮੈਂ ਅਸੀ ਉਹ ਖਾ ਲਿਆ।
ਅੱਛਾ ਭੇਜੋ ਸਾਨੂੰ ਵੀ ਕਦੀ ਇਹ ਨਾ ਆਰਡਰ ਵਗੈਰਾ।
ਹਾਂਜੀ-ਹਾਂਜੀ, ਜ਼ਰੂਰ ਤੁਸੀਂ- ਆਪਣਾ ਐਡਰੈਸ ਸੈਂਡ ਕਰ ਦੇਣਾ ਮੈਂ ਤੁਹਾਨੂੰ ਭੇਜਾਂਗੀ।
ਕੋਈ ਨਹੀਂ। ਪੱਕਾ ਜ਼ਰੂਰ ਭੇਜਾਗੇ। ਹੋਰ ਸੁਣਾਓ।
ਹੋਰ, ਬਸ ਵਧੀਆ।
ਲਾ ਲਿਆ ਕਰੋ ਕੋਈ ਚੱਕਰ ਕਦੀ ਇਧਰ ਆ ਜਾਇਆ ਕਰੋ ਮਿਲ ਜਾਂਦਾ ਬੰਦਾ।
ਹਮ ਤੁਹਾਡੀ ਵਾਈਫ ਕੱਪੜੇ ਵੀ ਸੀਂਦੀ ਏ। ਸਟੀਚਿੰਗ ਕਰਦੀ ਹੈ ਨਾ।
ਹਾਂ ਸਿਂਦੀ ਹੈ ਜੀ ਕੱਪੜੇ ਸਿਂਦੀ ਹੈ। ਉਹ ਬੜੇ ਵਧੀਆ ਕਪੜੇ ਸੀਂਦੀ ਹੈ ਉਹ ਤੇ, ਹਮ
ਟੀਕ ਹੈਗਾ ਸੀ ਉਹਨਾਂ ਦਾ।
ਹਾਂ ਹੈਗਾ। ਤੇ ਵੀ ਤੁਹਾਨੂੰ ਵੀ ਨਹੀਂ ਕਹਿੰਦਾ ਪਿਆ ਇੰਨਾ ਹਜੇ ਰਿਸਪੋਂਸ ਨਹੀਂ ਆਉਂਦਾ ਵਾ ਬਾਹਰ ਬ ਮਾਰਕੀਟ ਚ ਦੁਕਾਨ ਵੇਖੋ ਤਾਂ ਆਇਗਾ ਰਿਸਪੋਂ
ਹਾਂਜੀ-ਹਾਂਜੀ ਉਹ ਬਸ ਹਾਰ ਚੀਜ਼ ਮਾਰਕੀਟ ਇਚ ਹੀ ਆਂਦਾ ਬਸ। ਕਿਉਂਕਿ ਹਰ ਬੰਦਾ ਘੁੰਮ ਫਿਰ ਕੇ ਚੀਜ਼ ਲੈਂਦਾ ਵੇ।
ਉਹ ਤੇ ਹੈ।
ਹਮ
ਹੋਰ ਸੁਣਾਓ ਤੁਸੀਂ
ਚੱਲੋ ਨਹੀਂ ਜੀ ਉਹ ਕਰਦੈ ਸਟਿਚਿੰਗ ਤੇ ਮੈਂ ਵੀ ਕਰਵਾ ਲਾਂਗੀ ਉਹਨਾਂ ਕੋਲ ਮੇਰੇ ਵੀ ਪਏ ਦੇ ਨੇ ਇੱਕ ਦੋ ਸੂ
ਹਾਂ ਕੋਈ ਨੀ ਆ ਜਾਓ।
ਹਾਂਜੀ-ਹਾਂਜੀ ਮੈਂ ਕੋਈ ਨੀ ਆ ਜਾਗੀ ਮੈਂ ਆ ਜਾਂਗੀ।
ਹਾਂ ਉਹਦਾ ਰੇਟ ਹੀ ਬੜਾ ਘੱਟ ਜਿਹਾ ਮਾਰਕੀਟ ਨਾਲੋਂ ਨਾ। ਮਾਰਕੀਟ ਦੇ ਪੰਜ ਸੌ ਰੁਪਏ ਸੂਟ ਲੈਂਦੇ ਨੇ, ਏ ਤਿੰਨ ਸੌ ਰੁਪਏ ਲੈਂਦੇ ਨੇ ਆਪਣੇ।
ਤਿੰਨ ਸੌ ਰੁਪਏ, ਅੱਛਾ, ਨਹੀਂ ਮੈਂ ਕੋਈ ਨੀ ਕਰਵਾਣੇ ਮੈਂ ਇੱਕ ਵਾਰ ਕਰਵਾਵਾਂਗੀ ਨਾ ਤੇ ਵੇਖਾਂਗੀ, ਐ ਪਸੰਦ ਆਏ ਤੇ ਉਹਨਾਂ ਕੋਲ ਕਰਵਾਵਾਂ ਕਰਾਂਗੀ ਮੈਂ ਸੂਟ।
ਮੈਂ ਕੋਈ ਹੋਰ ਹੀ ਗਾਹਕ ਭੇਜ ਦਿਆ ਕਰਨਾ।
ਹਾਂ ਕੋਈ ਨੀ ਮੈਂ ਹੋਰ ਗਾਹਕ ਕਟਮਰ ਹੋਰ ਤਾਂ ਆਉਣਗੇ, ਕੋਈ ਨੀ ਮੇਰੇ ਕੋਲ ਤਾਂ ਬੁੜ ਕੇ ਆਂਦੇ ਹੀ ਰੇਨਦੇ ਨੇ ਕਸਟ ਕਦੀ ਕੋਈ, ਕਦੀ ਕੋਈ, ਖਾਣ ਬੀ ਇਨ੍ਹਾਂ ਲਿਆਂਦੇ ਨ, ਗੱਲਾਂ ਚੱਲਦੀਆਂ ਰਹਿੰਦੀਆਂ ਨੇ ਲੇਡੀਸ -ਲੇਡੀਸ ਕੋਲ ਆ ਕੇ ਬਹਿ ਜਾਂਦੇ। ਹਾਂਜੀ।
ਹਮ -ਹਮ ਹਾਂ ਤੇ ਇੱਕ ਬੋਡ, ਮਸ ਮੈਂ ਤੁਹਾਡੇ ਉੱਥੇ ਵੀ ਲਾ ਦਾਂਗਾ। ਯਾਂ ਪਰ ਕੱਪੜੇ ਵੀ ਸਟੀਿਚਿੰਗ ਕੀਏ ਜਾਤੇ ਨਹੀਂ, ਹੈ ਨਾ।
ਨਾਲ ਬਿਠਾਣਾ ਪਏਗਾ, ਫਿਰ ਭਾਭੀ ਜੀ ਨੂੰ। ਨਾਲ ਮਸ਼ੀਨ ਦੇ ਕੇ ਉੱਥੇ ਬਿਠਾਣਾ ਪਏਗਾ।
ਨਹੀਂ ਉਹ ਤੁਸੀਂ ਕਹਿ ਦਓ ਪਿਛਲੇ ਪਾਸੇ ਦੁਕਾਨ ਹੈ ਸਾਡੇ ਆ, ਤੁਸੀਂ ਔਡਰ ਦੱਸ ਦਿਉ ਅਸੀਂ ਬੰਦੇ ਬੁਲਾ ਦਿੰਦੇ ਹੋਰ ਵੀ
ਅੱਛਾ- ਅੱਛਾ। ਚਲੋ ਕੋਈ ਨ
ਦੁਕਾਨ ਵੱਢੀ ਲੈਲਿਨੇ ਆ ਅਸੀਂ।
ਚਲੋ ਫੇਰ ਹਾਂ ਕੋਈ ਨੀ, ਚਲੋ ਠੀਕ ਏ ਫੇਰ। ਫੋਨ ਆਉਂਦਾ ਵ ਮਨੂੰ ਕਿਸੇ ਦਾ।
ਚਲੋ ਠੀਕ ਹੈ, ਜੀ ਓਕੇ।
ਹਾਂਜੀ, ਠੀਕ ਹੈ ਓਕੇ ਸਤਿ ਸ਼੍ਰੀ ਅਕਾਲ।